ਜੀ
ਹੈਲੋ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਆਕਾਲ। ਹੋਰ ਸਬ ਠੀਕ ਹੋ ਹਾਂਜੀ ਠੀਕ ਆ, ਤੁਸੀਂ ਦੱਸੋ?
ਆਪਾ ਵੀ ਠੀਕ ਆ, ਹੋਰ ਵਧੀਆ ਸਭ? ਹਾਂਜੀ ਨ ਸਭ ਵਧੀਆ ਹੋਰ ਕੀ ਕਰਦੇ ਪਏ ਉਹ ਬਸ, ਕਾਲੇਜ ਦਾ ਕੰਮ ਕਰਦੇ ਹੋਏ ਆ। ਅਵਾਜ਼ ਆਉਂਦੀ ਪਈ ਏ, ਹਾਂਜੀ ਬੜੀ ਠੀਕ ਆ ਰਹੀ ਏ ਬੜੀ ਤੇਜ਼ ਆਉਂਦੀ ਪਈ, ਹਾਂਜੀ ਇਹ ਤਾਂ ਹੁਣ ਘਟ ਹੋ ਗਏ ਸਵੇਰੇ ਆ ਰਹੀ ਸੀ ਬੜੀ ਤੇਜ਼-ਤੇਜ਼
ਮੈਂ ਵੀ ਵੇਖਣਾ ਵਾ ਤੇ ਜਾ ਵੀ ਹੈ
ਹਾਂਜੀ -ਹਾਂਜੀ। ਕਦੇ ਸਾਹਿ
ਨੀ ਅਬ ਤੋਂ ਬੰਦ ਹੋ ਗਈ ਏ,
ਅੱਛਾ ਬੰਦ ਹੋਗੀ ਐ, ਚਲੋ ਵਧੀਆ।
ਹਾਂਜੀ।
ਮੈਂ ਤਾਂ ਬੜਾ ਪਹਿਲੇ ਦੇਖ ਲਿਆ ਸੀ, ਮੈਂ ਤੇ ਬੜਾ ਪਹਿਲੇ ਦੇਖਿਆ ਸੀ। ਤੇ ਓ ਤੇ ਬੰਦ ਹੋ ਗਈ ਏ।
ਤੁਹਾਡੇ ਘਰ ਮਹਿਕਾ, ਤੁਹਾਡੇ ਘਰ ਵਿੱਚ ਕਿੰਨੇ ਫੋਨ ਹੈਗੇ ਨੇ?
ਸਾਧੇ ਘਰ ਵਿੱਚ ਹੈਗੇ ਨੇ। ਘੱਟੋ ਘੱਟ ਦਸ ਪੰਦਰਾਂ ਫੋਨ।
ਸਾਡੇ ਵਰ ਵੀ ਦਸ ਪੰਦਰਾਂ ਐ।
ਅੱਛਾ।
ਹੋਰ ਗਏ ਸੀ ਕਿੱਧਰ ਘੁੰਮਣ? ਬੰਗਲਾ ਸਾਹਿਬ ਗਏ ਸੀ। ਜਾਂ ਉਧਰ ਕਿਆ ਨਾਮ ਐ ਉਧਰ।
ਇੰਡੀਆ ਗੇਟ। ਦੋਨੋ ਜਗ੍ਹਾ ਗਏ ਸੀ।
ਮੈਂ ਵੀ ਗਿਆ ਸੀ। ਦੇਹਰਾਦੂਨ।
ਹਾਂ ਦੇਹਰਾਦੂਨ ਵੀ ਬੜੀ ਵਧੀਆ ਜਗ੍ਹਾ ਹੈਗੀ ਹੈ ਘੁੰਮਣ ਦੀ।
ਮੈਂ ਉੱਧਰ ਗਿਆ ਸੀ ਮਾਲ ਦੇਨ ਗਲੀ ਚ,
ਹਾਂਜੀ ਤੇਰੀ ਬੜੀ ਵਧੀਆ,
ਜਗ੍ਹਾ ਠੀਕ ਹੈਗੀ ਹੈ, ਮਾਲ ਦੇਵਤਾ ਦੀ। ਹਾਂਜੀ ਹੈਗੀ ਆ, ਓਧਰ ਪਹਾੜ ਪੂੜ ਸਭ ਹੈਗੇ ਨੇ। ਠੰਡੀ ਹਵਾ ਚਲਦੀ ਹੈ।
ਅਛੀ ਗੱਲ ਹੈਗੀ ਏ,
ਉਹ ਦੱਸ?
ਹੋਰ ਵਧੀਆ ਤੁਹਾਡਾ ਫੇਵਰੇਟ ਫਾਸਟ ਫੂਡ।
ਆਹ ਸਾਡਾ ਫੇਵਰੇਟ ਫੇਵਰੇਟ ਪੀਜ਼ਾ ਬੜਗੜ।
ਮੇਰਾ ਵੀ ਪੀਜਾ ਬਰਗਰ ਹੈਗਾ ਐ। ਫੇਵਰਟ ਫਰੂਟ ਕਿਹੜਾ ਹੈਗਾ ਤੁਹਾਡਾ। ਤੁਹਾਡਾ ਫੇਵਰੇਟ ਫਰੂਟ ਕਿਹੜਾ ਹੈਗਾ ਏ?
ਹੋਰ ਕੀ ਹਿਸਾਬ ਹੈਗਾ? ਹਾਂਜੀ ਸਾਡਾ ਫੇਵਰਟ ਫਰੂਟ ਹੈਗਾ ਅੰਬ।
ਅੰਬ। ਅੱਛਾ ਹਾਂਜੀ ਹਾਂਜੀ ਮੇਰਾ ਵੀ ਸਟੋਬੈਰੀ ਹੈਗਾ।
ਹਾਂਜੀ, ਹਾਂਜੀ ਅੱਛਾ ਜੀ
ਉਹ ਵੀ ਵਧੀਆ ਹੈਗੇ
ਵਧੀਆ-ਵਧੀਆ, ਪਾਜੀ ਅੰਦਰ ਆਓ। ਹਾਂਜੀ, ਹਾਂਜੀ, ਹਾਂਜੀ। ਸਾਡੀੇ ਫੋਨ ਚੋ ਤਾਂ ਤੁਹਾਡੀ।
ਸਾਡੀ ਫੋਰਚੂਨ ਹੈਗੀ ਏ, ਤੁਹਾਡੀ ਬਾਈਕ ਕਿਹੜੀ ਹੈਗੀ ਏ ਫੇਵਰੇਟ?
ਉਹ ਬੁਲਟ।
ਦੇਸੀ ਬਦੇ ਹੋ ਮਤਲਬ ਤੁਸੀਂ।
ਹਾਂਜੀ, ਹਾਂਜੀ। ਦੇਸੀ ਘੀ, ਪਜਾਬ ਦੇ ਹੋਏ ਖੇਤਾ ਆਲੇ।
ਅੱਛਾ।
ਹਾਂਜੀ, ਹਾਂ।
ਔਰ ਅ ਮੈਂ ਤਾਂ ਆਪਣਾ ਰੂਟੀਨ ਦੱਸਾਂ ਆਪਣੀ? ਇਹ ਬਾਅ ਚ ਤੁਸੀਂ ਦੱਸਣਾ।
ਅੱਛਾ ਠੀਕ ਏ।
ਸਵੇਰੇ ਉੱਠ ਕੇ ਨੌ ਵਜੇ ਫਰੈਸ਼ ਹੋਣਾ।
ਅੱਛਾ ਜੀ।
ਇਹ ਬਰੈਸ਼ ਕਰਨਾ।
ਅੱਛਾ ਜੀ ਫੇਰ ਅੱਛਾ।
ਓਸ ਤੋਂ ਬਾਦ ਰੋਟੀ ਖਾਣਾ।
ਫੇਰ।
ਫੇਰ ਰੋਟੀ ਖਾਣ ਤੋਂ ਬਾਦ ਫਿਲਮ ਦੇਖਣਾ ਦੋ ਵੱਜ ਜਾਂਦੇ ਨੇ। ਦੋ ਵਜੇ ਰੋਟੀ ਖਾਣਾ ਫਿਰ ਬਾਦ ਚ ਥੋੜ੍ਹਾ ਆਰਾਮ ਕਰਨਾ ਫ਼ੋਨ ਚਲਾਣ ਤਾਹੀ ਚਾਰ ਵਜੇ ਸੋਣਾ ਛੇ ਬਜੇ ਉਠਣਾ।
ਅੱਛਾ ਜੀ, ਫੇਰ।
ਫਿਰ ਛੇ ਵਜੇ ਉੱਠਣੇ ਤੋਂ ਬਾਦ
ਅਜ ਕਲੀ ਵੇਰ
ਹੁਣ ਕੀ ਔ ਚਾਏ, ਚਾਏ ਪੀਣਾ।
ਤਾ ਜਿਵੇ
ਫਿਰ ਚਾਏ, ਚਾਏ ਪੀ ਕੇ ਘੁੰਮਣ ਜਾਣਾ। ਫ਼ੋਨ ਚਲਾਨਾ ਫਿਰ ਅੱਠ ਵਜੇ ਥੋੜਾ ਸਮਾਨ ਮੰਗਵਾ ਕੇ ਤੇ ਰੋਟੀ ਖਾ ਕੇ। ਨੌ ਵਜ ਜਾਂਦੇ, ਫੇਰ ਅੱਧਾ ਘੰਟਾ ਫੋਨ ਚਲਾਦੇ। ਸਾੜੇ ਨੌ ਵਜੇ ਆਪਣਾ ਬਾਦ ਚ ਸੈਰ ਕਰਨ ਜਾਂਦੇ ਨੇ ਬੜਾ ਮਜ਼ਾ ਆਂਦਾ ਸੈਰ ਨਾਲ। ਫੇਰ ਦਸ ਵਜੇ ਆਪਾਂ ਸੁਣਦੇ ਹੈਗੇ। ਤਿੰਨ ਦਸ ਵਜੇ ਪਹਿਲਾਂ ਫੋਨ ਚਲਾਦੇ ਨੇ ਅੱਧਾ-ਇੱਕ ਘੰਟਾ। ਫੇਰ ਓਸ ਤੋਂ ਬਾਦ ਫੋਨ ਚਲਾਂਦੇ ਨੇ।
ਅੱਛਾ ਜੀ।
ਹੁਣ, ਤੁਸੀਂ ਦੱਸੋ?
ਆਪਾਂ ਸਵੇਰੇ ਉੱਠਦੇ ਨੌ ਵਜੇ ਨਹੀਂ, ਨਹੀਂ ਦਸ ਵਜੇ ਫੇਰ ਓਸ ਤੋਂ ਬਾਦ ਬੁਰਸ਼ ਕਰਾਂਗੇ, ਫੇਰ ਦਾਵਾਂਗੇ, ਫੇਰ ਰੋਟੀ ਖਾਵਾਂਗੇ। ਫੇਰ ਫੋਨ ਚਲਾਵਾਂਗੇ ਥੋੜ੍ਹੀ ਦੇਰ, ਫੇਰ ਬਾਰਾਂ ਜੇ ਮੂਵੀ ਦੇਖਾਂਗੇ ਫੇਰ ਦੋ ਵਜੇ ਤਕ ਮੂਵੀ ਦੇਖਾਂਗੇ। ਫੇਰ ਉਸ ਤੋਂ ਬਾਅਦ ਰੋਟੀ ਖਾਵਾਂਗੇ, ਦੁਪੈਰ ਦੀ ਫਿਰ ਬੌ ਚਲਾਵਾਂਗੇ ਪੰਜ ਦਸ ਤੱਕ ਫੇਰ ਐਕਟਿਵਾ, ਚਾਕੇ ਗੇੜੀ ਮਾਰਨ ਚੱਲੇ ਜਾਗੇ, ਫੇਰ ਓਸ ਤੋਂ ਬਾਦ ਆਵਾਂਗੇ ਚਾਰ ਸੱਤ ਅੱਠ ਵਜੇ ਫੇਰ ਬਾਰ ਘੁੰਮਾਂਗੇ, ਥੋੜੀ ਦੇਰ ਫਿਰ ਆਵਾਂਗੇ ਨੋ ਵਜੇ। ਫੇਰ ਕੀ ਨਾਮ ਏ, ਕੀ ਕਰਾਂਗੇ ਫੇਰ ਰੋਟੀ ਖਾਵਾਂਗੇ ਫੇਰ ਰਾਤੀ ਬਾਰਾਂ ਵਜੇ ਲਾ ਫਿਰ ਸੋ ਜਾਗੇ ਐ, ਸਾਡਾ ਡੇਲੀ ਰੁਟੀਣ ਹੈਗੈ ਕੁੁਟੀਆ ਦਾ। ਹੋਰ ਆਹ ਤੁਹਾਡਾ ਕਾਲਜ ਰੂਟੀਨ ਜਰਾ ਦੱਸਿਔ। ਕੋਲਜ ਰੂਟੀਣ ਦੱਸਣਾ। ਹਾਂਜੀ।
ਓਹ ਕੋਲੇਜ ਟਾਈਮਿੰਗ ਕਿਆ, ਰੱਖੇ ਸਾਰੂ ਕੌਲੇਜ ਦੀ ਟਾਈਮਿੰਗ। ਕਾਰੂੰਗੀ।
ਦੋ ਸੇ ਵੋਹ
ਨੌ ਸੋ ਚਾਰ। ਮੇਰੇ ਕੋਲੇ ਰੂਟੀਨ ਹੈਗੀ, ਏ ਸੱਤ ਵਜੇ ਉੱਠਣਾ। ਫ੍ਰੈਸ ਹੋਨਾ, ਨਾਣਾ-ਧੋਣਾ। ਅੱਠ ਵਜ ਜਾਂਦੇ ਨੇ ਤੇ ਰੋਟੀ ਖਾਣਾ, ਥੋੜਾ ਬੌਤਾ ਅਪਣਾ ਰੈਸਟ ਕਰਣਾ ਫਿਰ ਨੌ ਵਜੇ ਕੋਲੇਜ ਜਾਣਾ, ਚਾਰ ਵਜੇ ਅ ਨਯਾ ਸਾਮੀ।
ਅੱਛਾ ਜੀ ਅੱਛਾ।
ਤੈ ਡਰੈਸ ਉਤਾਰਦੇ ਆ ਦੂਸ ਦੂਸਰੀ ਡਰੈਸ ਪੈਨ ਪੈਨਦੇ ਆ। ਫੇਰ ਆਪਾਂ ਰੋਟੀ ਖਾਂਣੇ ਆਂ। ਰੋਟੀ ਖਾਂਨੇ ਆਂ।
ਅੱਛਾ ਜੀ ਫੇਰ।
ਓਸ ਤੋਂ ਬਾਅਦ ਥੋੜ੍ਹਾ ਬੋਤਾ ਸੋ ਜਾਂਨੇ ਆਂ। ਇਹ ਛੇ ਵਜੇ ਉੱਠ ਕੇ ਚਾਏ ਪੀ ਕੇ ਅਪਣਾ
ਅੱਛਾ ਜੀ ਫੇਰ।
ਫਿਰ ਚਾਏ ਪੀਣ ਤੋਂ ਬਾਦ ਆਪਾਂ ਥੋੜ੍ਹਾ ਬੌਤ ਤਾਂ ਫੋਨ ਚਲਾਨੇ ਆ, ਸੱਤ ਵਜੇ ਬਾਹਰ ਘੁੰਮਣ ਜਾਂਨੇ ਆ।
ਜਾਂਨੇ ਆ
ਫਿਰ ਬਾਅਦ ਚ ਫੇਰ ਫੋਨ ਚਲਾਨੇ ਆ, ਅੱਠ ਵਜੇ ਜਾਂਦੇ ਨੇ ਅੱਠ ਵਜੇ ਰੋਟੀ ਖਾ ਕੇ ਬਾਹਰ ਸੇ ਸਮਾਨ ਮੰਗਵਾ ਕੇ, ਉਹ ਖਾ ਕੇ ਤੇ ਨੌ ਵਜੇ ਆਪਾਂ
ਹਾਂ ਅਛਾ ਜੀ। ਬ ਸੈਰ ਕਰਨ ਜ
ਦਸ ਵਜੇ
ਨੇ ਆਂ।
ਰਹੀ ਬਾਤ ਕੰਮ ਦੀ ਏਹ ਸਵੇਰੇ
ਤੇ ਆਪਾ ਉਠ ਕੇ ਪੰਜ ਵਜੇ ਕੰਮ ਕਰ ਲੈਂਨੇ ਆ।
ਫੇਰ ਬਸ
ਓਕੇੇ
ਦੱਸੋ ਕੁ?
ਅਸੀਂ ਤੇ ਸ ਨਹੀਂ ਬੋਲੀ ਕੀ ਨਾਮ ਹੈ ਉਹਦਾ?
ਜਲਦੀ ਯਾ।
ਕੀ ਯਾਦ ਕਰੋ ਤੁਸੀਂ, ਉਸ ਸਵੇਰੇ ਉਠਾ ਗੇ
ਫੇਰ ਸਵੇਰੇ ਉਠਾਂਗੇ ਆਪਾਂ ਸੱਤ ਫੇਰ ਉਹਨੂੰ ਲਵਾਂਗੇ ਉ ਤੇ ਫੇਰ ਸਾਢੇ ਅੱਠ ਜਾ ਫਿਰ ਕੋਲੇਜ ਲਈ ਨਿਕਲਾਂਗੇ। ਉਸ ਤੋਂ ਬਾਅਦ
ਔਰ
ਪਰਰ ਉਸ ਤੋਂ ਬਾਅਦ ਉਹ ਫੇਰ ਤੁਰਕੇ, ਤੁਰਕੇ
ਮੇਰੀ ਵੀ ਗੱਲ ਸੁਣਿਓ
ਤੁਸੀਂ, ਜਦੋਂ ਘੁੰਮਣ ਜਾਂਨੇ ੳ ਛੁੱਟੀਆਂ ਚ ਕਿਸ ਤੋਂ ਬਹਿ ਕੇ ਜਾਂਨੇ ੳ? ਛੋਟੇ ਹਥੀ ਤੇ ਕਾਰ ਤੇ ਯਾ ਬਾਈਕ ਨਹੀਂ, ਨਹੀਂ ਮੇਰੀ ਗੱਲ ਸੁਣੋ ਤੁਸੀਂ। ਫੇਰ ਉਠਾਂਗੇ ਫੇਰ ਉਸ ਤੋਂ ਕੋਲੇਜ ਜਾਵਾਂਗੇ। ਨੌ ਵਜੇ ਨੋ ਜੇ ਤੋ ਚਾਰ ਲੈਕਚਰ ਲਗਾਵਾਂਗੇ। ਫਿਰ ਉਸ ਤੋਂ ਬਾਅਦ ਕਿੱਤੇ ਘੁੰਮਣ ਜਾਵਾਂਗੇ। ਖਾਣ ਪੀਣ, ਫੇਰ ਆਵਾਂਗੇ। ਛੇ ਸਤ ਵਜੇ ਘਾਰ ਫੇਰ ਰਾ ਗੇਟ ਉਥੇ ਬਟ ਸਪੋਰਟਸ ਏਗਾ ਫੇਰ
ਹਾਂਜੀ ਚੰਗਾ ਐਗਾ ਏ। ਤੁਸੀਂ ਗੁੰਮ
ਤੁਸੀਂ ਘੁੰਮਣ ਕਿਸ ਤੋਂ ਪਹਿਲੇ ਜਾਂਦੇ ਓ, ਸਰ ਜੀ? ਤੁਸੀਂ ਘੁੰਮਣ ਜਿਸ ਤੋਂ ਬੈ ਕੇ ਜਾਂਨੇ ਓ? ਹਾਂਜੀ ਨਾ ਆਪਾਂ ਜਾਂਦੇ ਆ ਬਸ ਤੇ।
ਬਸ ਤੇ।
ਉਹ ਵੀ ਵਧੀਆ ਹੈਗੀ ਹੈ
ਹਾਂਜੀ ਵਧੀਆ ਅਰੇ ਬਸ ਇਸੇ ਲਈ ਬਸ ਸਭ ਤੋਂ ਵਧੀਆ ਹੇਗੀ ਏ ਰ ਮ ਵਿੱਚ ਤਹਾਨੂੰ ਕਿਹੜਾ ਮ ਚ ਨਾਲ ਵਰੇ ਫ ਉਹ ਉਹਦਾ ਕੈਮਰਾ ਵਾਲਾ ਉਹ ਸਭ ਤੋਂ ਵਧੀਆ ਲੱਗਦਾ ਮੇਰੇ ਚ
ਦੋ ਬੀਜ
ਕੇੜੇ?
ਉਹ ਵਾੜਾ।
ਉਹ ਵਾਲਾ। ਅੱਛਾ ਜੀ।
ਔਰ ਦੱਸ
ਹੋਰ ਦੱਸੋ? ਬਸ ਵਧੀਆ।
ਤੁਹਾਡੇ ਕੋਲ ਕਿਹੜਾ ਫੋਨ ਹੈਗਾ ਏ?
ਸਾਡੇ ਕੋਲ ਤੇ ਹੈਗਾ ਪਲ ਦਾ
ਮੇਰੇ ਕੋਲ ਤੇ
ਮੇਰੇ ਕੋਲ ਤੇ ਆਈ ਫੋਨ ਏਟੀਨ, ਕਿਹੜਾ? ਅੱਛਾ ਜੀ
ਉਹ ਆਂ, ਸੈਵਨਟੀਨ ਏ
ਅੱਛਾ ਜੀ ਹੋਰ ਦੱਸੋ ਔਰ ਤੁਹਾਨੂੰ ਕੀ ਨਾਮ ਹੈ ਰੂਟ ਫੇਰ ਪਸੰਦ ਆਇਆ ਫਰੂਟ ਕਿਹੜਾ ਪਸੰਦ ਹੇਗਾ ਤੁਹਾਨੂੰ ਦੂਰ ਤਾਂ ਗ ਮੈਨੂੰ ਬੈਰੀ ਹੋਰ ਹੋਰ ਘਰ ਦੀ ਰੋਟੀ ਚ ਕਿਹੜਾ ਖਾਦੇ
ਅੰਬ ਔਰ ਉਹਦੇ ਚ ਹੈਗਾ ਥਾਂਣ ਚ ਕੜੀ ਚਾਵਲ।
ਹਾਂਜੀ।
ਹਾਂਜੀ। ਔਰ ਦੱਸੋ?
ਹੋਰ ਵਧੀਆ।
ਹੋਰ ਵਧੀਆ ਸ ਵਧੀਆ ਈ ਰਹਿਣ ਚਾਹੀਦੇ। ਦੁੱਖ ਨ ਰਹਿਣਾ ਚਾਹੀਦਾ ਕਦੀ। ਹੋਰ ਨੀ ਤੁਸੀਂ ਕਰਦੇ ਓ? ਨੀ ਨੀ ਮੈਂ ਤੇ ਕੋਲੇਜ ਈ ਪੜ੍ਹਦੇ ਆ। ਹਮ ਬਜ ਪਾੜ ਕੇ ਐਮ ਬੀ ਐਮ ਬੀ ਏ ਕਰਕੇ ਕੰਮ ਕਰੋਗੇ ਨਾ। ਮੈਂ ਵੀ ਏਈ ਕਰਾਂਗਾ। ਮੈਂ ਤੇ ਐ ਕਰਾਂਗ
ਹਾਂਜੀ ਵਧੀਆ ਗੱਲ ਏ
ਤੁਸੀ ਆਦੇ ਜਾਦ ਰ ਲੇ ਉਸ ਟਾਈਮ ਆ ਨੀ ਮਾਰਦਾ ਉਸ ਟਾਈਮ ਕਾਤ ਨ ਮਾਰਦਾ ਮੈਂ
ਆਣਾ ਚਾਹੀਦਾ ਹੈ। ਖੇਡਣ
ਾਂ ਹੋਰ ਦੱਸੋ
ਹੋਰ ਵਧੀਆ
ਮੌਸਮ ਖਰਾਬ ਹੈ। ਨਾ ਸਾਰੇ ਬਚਾ ਦੇ ਪੇਟ ਦਰਦ ਹੁੰਦੇ ਪਏ ਨੇ ਹਾਂਜੀ ਬਚਿਆ ਦੇ ਪੇਟ ਦਰਦ ਹੁੰਦੇ ਪਏ ਨੇ
ਹੋਰ ਦੱਸੋ। ਵਡੇ ਓਦਰ ਦੇ ਵੱਡੇ ਵੱਡੇ ਹੈਗੇ ਨੇ ਵੱਡੇ ਵੀ ਹੈਗੇ ਨੇ, ਛੋਟੇ ਵੇ ਸਭ ਹੈਗੇ ਨੇ, ਮਿਕਸ ਬ੍ਰੈਂਡ।
ਐਦਰ ਵੀ ਓਵੈਂ ਈ ਹੈਗੇ ਨੇ ਮਿਕਸ।
ਹੈਗੇ ਨੇ
ਪਰ ਤੁਹਾਨੂੰ ਕੇੜਾ ਸੇ਼ਕ ਪਸੰਦ ਹੈਗਾ ਏ। ਸੇ਼ਕ ਕੇਹੜਾ ਪਸੰਦ ਐ।